ਹਮ।
ਹੈਲੋ ਸਤਿ ਸ਼੍ਰੀ ਅਕਾਲ।
ਦੱਸੋ।
ਹਾਂਜੀ ਵਧੀਆ, ਹਾਂਜੀ ਵਧੀਆ ਤੁਸੀਂ ਸੁ। ਸੁਨਾਓ ਠੀਕ ਹੋ? ਹਾਂਜੀ-ਹਾਂਜੀ ਸ। ਸੁੰਨ ਰਹੀ, ਤੁਸੀਂ ਸੁਣਾਓ ਠੀਕ ਹੋ?
ਹਾਂਜੀ ਸਭ ਵਧੀਆ ਤੁਸੀਂ ਦੱਸੋ-ਬਸ ਕੁੱਝ ਨਹੀਂ ਲੈ ਕੇ ਗੇ ਸ। ਤੁਸੀਂ ਫ੍ਰੀ ਸੀ ਓਕੇ, ਲਾਈਟ ਗਈ ਦੀ ਸੀ ਲੈਟ ਨਹੀਂ ਹੈਗੀ ਸੀ, ਮੈਂ ਕਿਹਾ ਚਲੋ ਕੋਲ ਕੀਤੀ ਜਾਵੇ।
ਅੱਛਾ-ਅੱਛਾ, ਬਸ ਮੈਂ ਵੀ ਬ ਫੀ੍ ਸੀ, ਬੱਚੇ ਸੋ ਗਏ ਨੇ ਸਕੂਲੋਂ ਆ ਕੇ, ਹੂੰ ਤੇ ਮੈਂ ਕਿਆ ਚੱਲ। ਸੋ ਗਿਆ। ਥੋੜ੍ਹੀ ਜਹੀ ਫੀ੍ ਬੈਠੀ ਮੈਂ ਚੱਲ, ਮੈਂ ਵੀ ਫੋਨ ਤੇ ਗੱਲ ਕਰਲਾਂ।
ਨਈਂ-ਨਈਂ ਵਧੀਆ ਕੀਤਾ ਜੀ, ਤੇ ਹੋਰ ਬਸ ਵਧੀਆ ਠੀਕ ਠਾਕ ਕਿਵੇਂ
ਸਾਡੇ ਮੌਸਮ ਵਧੀਆ ਵੇ ਬਾਰਿਸ਼ ਹੋ ਰਹੀ ਹੈ ਇੱਧਰ ਤਾਂ।
ਓਕੇ ਚੱਲੋ ਵਧੀਆ ਗੱਲ ਹੈ ਜੀ ਤੁਹਾਡੇ ਪਾਸ ਸਾਇੱਡ ਬਾਰਿਸ ਹੋ ਰਹੀ ਸਾਡੇ ਆਲੇ ਪਾਸੇ ਧੁੱਪ ਨਿਕਲੀ ਹੋਈ ਆ। ਗਰਮੀ ਬਹੁਤ ਜ਼ਿਆਦਾ ਹੋਈ ਪਈ।
ਨਹੀਂ ਗਰਮੀ ਤਾਂ ਸਵੇਰ ਦੁਪਿਹਰੇ ਮਤਲਬ ਸਵੇਰੇ ਤਾਂ ਗਰਮੀ ਸੀ ਇੱਧਰ ਵੀ। ਤੇ ਹੁਣ ਥੋੜ੍ਹੇ ਜਿਆ ਮੌਸਮ ਵਧੀਆ ਹੋ ਗਿਆ ਆ। ਔਰ ਵੈਸੇ ਬੱਚੇ ਸਕੂਲ ਜਾਣ ਲੱਗ। ਦਿਨ ਏ, ਹੁਣ ਤੇ ਵੈਸੇ ਹੀ ਬਾਰਿਸ਼ ਆਣੀ ਸੀ।
ਹਹਹ ਤੇ ਵੀ ਚੱਲੋ ਇਹ ਮੰਨਤ ਵੈਸੇ ਬ ਬਰਸਾਤਾਂ ਦਾ ਹੁੰਦਾ, ਪਰ ਇਹ ਨੀ ਹੁੰਦਾ ਨਾ ਪਤਾ ਇੱਕ ਫਿਕਸ ਨੀ ਹੁੰਦਾ, ਕਿਤੇ ਵੀ ਪੈ ਸਕਦੀ ਹੈ ਜੀ।
ਆਹੋ ਜੀ, ਸਹੀ ਕਿਹਾ ਤੁਸੀਂ, ਨਹੀਂ-ਨਹੀਂ, ਸਹੀ ਕਿਹਾ, ਨਹੀਂ ਮੈਸ ਤਦ ਮੌਸ ਜੀ ਇੰਝ ਹੀ ਹੁੰਦਾ ਐ ਨਾ, ਬੱਚੇ ਸਕੂਲ ਜਾਂਦੇ ਨੇ ਫੇਰ ਈ ਬਾਰਿਸ਼ ਆਂਦੀ, ਪੂਰਾ ਜੂਨ ਹੀ ਛੁੱਟਿਆਂ ਬ
ਬਿਲਕੁੱ ਬਿਲਕੁੱਲ ਨੀ ਵਾਏ-ਫਾਏ ਇਹ ਤਾਂ ਗੱਲ ਫੈੱਕਟ ਹੈ ਜੀ, ਕਈ ਵਾਰਾਂ ਏਦਾਂ ਦਾ ਚੱਲੀਏ, ਏਦਾਂ ਚੀਜ਼ਾਂ ਹੋ ਜਾਂਦੀਆਂ ਨੇ।
ਹਾਂਜੀ-ਹਾਂਜੀ।
ਤੁਸੀਂ, ਕੀ ਕਹਿਣਾ ਚਾਹੋਗੇ ਪੋਲੂਸ਼ਣ ਦੇ ਬ?
ਪੱਲੂਸ਼ਣ ਦੇ ਬਾਰੇ'ਚ ਬਸ-ਅਸ ਸਾੱਡੇ ਘਰ ਤਾਂ ਮੇਰੇ ਜ਼ਜ਼ ਤ ਬ ਮ ਹੱਸਬੈਂਡ ਦੀ ਤਾਂ ਫੈੱਕਟਰੀ ਹੈ ਨਾ, ਪੱਲੂਸ਼ਣ ਤੇ ਹੋਂਦਾ ਹੀ ਹੈ, ਫੈੱਕਟਰੀਆਂ ਤੇ।
ਹਾਂ ਦੇਖੋ, ਪਰ ਉਹਦੇ ਵੀ ਕੋਈ ਸੋਲੂਸ਼ਨ ਹੈਗੇ ਏ, ਜਿਵੇਂ ਫੈਕਟਰੀਜ਼ ਵਗੈਰਾ ਹੁੰਦੀਆਂ ਨੇ ਉਹਨਾਂ ਦਾ ਕੀ ਹੁੰਦਾ, ਜਿਹੜਾ ਵੇਸਟੇਜ ਹੁੰਦਾ ਉਹਦੇ ਵਾਸਤੇ ਅੱਸੀ ਅਲੱਗ ਤੋਂ ਪਾਈਪ-ਲਾਈਨ ਵਿਛਾ ਸਕਦੇ ਹਾਂ। ਤੇ ਉਹਦੀ ਚਿਮਨੀਆਂ ਜਿਹੜੀਆਂ ਹੋਣਦੀਆਂ ਨੇ ਤੇ ਨਾ ਬਹੁਤ ਹਾਈਟ ਤੇ ਕਰੀਏ ਤਾਂ ਬੈਟਰ ਰਹਿੰਦਾ ਵਾ, ਜ਼ਿਆਦਾ ਹਾਈਟ ਤੇ ਰੱਖੀਏ ਸਸ ਤੇ ਕੋਸ਼ਿਸ਼ ਤੇ ਕਰੇ ਕੀ ਜ਼ਿਆਦਾ ਹੈਨਾ। ਖੰ ਮ ਪੱਲੂਸ਼ਣ, ਬਾਕੀ ਅੱਜ-ਕੱਲ ਤਾਂ ਜੀ ਹਰ ਕਿੰਨਾ ਜੀ ਪੱਲੂਸ਼ਣ ਹੈਗਾ ਵਾ ਜਿਂਵੇ, ਪਰੱਮ ਟ੍ਰੈਫਿਕਸ ਨਾਲ ਵੀ ਹੈਨਾ। ਤੇ, ਟਰੈਫਿੱਕ ਦੇ ਸਾੰਊਂਡ ਨਾਲ ਵੀ ਹੈ।
ਹਾਂ, ਨਹੀਂ ਤੁਹਾਡੀ ਗੱਲ ਤਾ ਬਿਲਕੁੱਲ ਸਹੀ ਹੈ।
ਹਰ ਚੀਜ਼ ਤੋਂ, ਅਸੀਂ ਅੱਜ-ਕੱਲ ਆਪਣੀ ਇਨਵਾਇਰਮੈਂਟ ਨੂੰ ਪੱਲੂਟ ਕਰ ਰਹੇ ਹਾਂ, ਤੇ ਲਾਈਕ ਵੇਖੋ ਜੀ, ਅਸੀਂ ਕੋਈ ਇੱਕ ਕੋਈ ਸ਼ੌਪਿੰਗ ਕਰਦੇ ਹਾਂ, ਉਹਦੇ ਨਾਲ ਜਿਹੜੇ ਪੋਲੀਥੀਨ ਮਿਲਦੇ ਆ, ਆਪਾਂ ਉਹ ਵੇਸਟ ਦੇ ਵਿੱਚ ਹ ਛੱਡ ਦਿੰਨੇ ਆਂ ਇੰਡਸਟਰੀ ਵਿੱਚ ਵਾਰਾ ਤੇ ਉਹਦੇ ਨਾਲ ਹੀ ਪੱਲੂਸ਼ਣ ਹੁੰਦਾ ਵਾ ਪਾਣੀ ਵਿੱਚ ਸੱਟ ਦਿੰਨੇ ਆਂ ਆਪਾਂ ਵੇਸਟੇਜ਼। ਉਹਦੇ ਨਾਲ ਈ ਤਾਂ ਪਾਣੀ ਦਾ ਪੱਲੂਸ਼ਣ ਹੁੰਦਾ ਹਰ ਚੀਜ਼ ਨਾਲ ਮਤਲਬ। ਅਸੀਂ ਇਨਵਾਇਰਨਮੈਂਟ ਨੂੰ ਖ਼ਰਾਬ ਕਰਦੇ ਹਾਂ। ਕਿਉਂਕਿ ਅਸੀਂ ਇਸ ਰੀਸ। ਇਹੀ ਗੱਲ ਕਰਨਾ ਭੁੱਲ ਗਿਆਂ। ਚੀਜ਼ਾਂ ਨੂੰ ਰੀਸਾਈਕ ਰੀਸਾਈਕੱਲ ਨਹੀਂ ਕਰਦੇ। ਤੇ ਅੱਨਨਸੈਸਰੀ ਚੀਜ਼ਾਂ ਨੂੰ ਅਸੀਂ ਜਿਵੇਂ ਕਿ ਸਾਨੂੰ ਪਤਾ ਕਿ ਸਾੱਡੇ ਕੋਲ ਜੇ ਕਈ ਇਕ ਪਹਿਲਾਂ ਕੀ ਹੁੰਦੇ ਸੀ ਕੈਰੀ ਬੈੱਗ ਜਿਹੜੇ ਹੁੰਦੇ ਸੀ ਉਹ ਘਰੇ ਹੀ ਬਣਾਉਂਦੇ ਹੁੰਦੇ ਸੀ ਆਪਾਂ। ਹੈਨਾ ਜੀ। ਤੇ ਹੁਣ ਕੀ ਹੁੰਦਾ ਜੀ ਅ ਆਪਾਂ ਲਿਫਾਫੇ ਲੈ ਕੇ ਆਂਦੇ ਹਾਂ। ਬਈ ਲੈ ਕੇ ਆਂਦੇ ਆਂ ਮਾਰਕਿੱਟ ਵਿੱਚੋਂ, ਉਹ ਤੁਹਾਨੂੰ ਪਤਾ ਹੈ ਕਿ ਉਹ ਜਿਹੜੀ ਚੀਜ਼ ਹੈਗੀ ਉਹ ਕਦੇ ਖਤੱਮ ਨਹੀਂ ਹੁੰਦੀ ਆ। ਉਹ ਕੈਮੀਕਲ ਤੋਂ ਤਿਆਰ ਹੁੰਦੀ ਆ। ਤੇ ਉਹ ਡਿਸਟ੍ਰੋਏ ਵੀ ਨਹੀਂ ਹੋ ਸਕਦੀ। ਜੇ ਉਸਨੂੰ ਚਲਾਵਾਂਗੇ ਤਾਂ ਵੀ ਉਹਨੇ ਪਲੂਸ਼ਣ ਕਰਨਾ ਵਾ ਤੇ ਧਰਤੀ ਦੇ ਜੇ ਤੇ ਊੱਪਰ ਸੁਟਾਂਗੇ ਧਰਤੀ ਦੇ ਉੱਪਰ ਉਹਨੇ। ਗੱਲਦੀ ਨੀ ਹੈਗੀ ਏ, ਉਹ ਮਿੱਟੀ ਨੂੰ ਖ਼ਰਾਬ ਕਰ ਦਿੰਦੀ ਆ।
ਹਮ ਅੱਛਾ, ਤੁਹਾਨੂੰ ਤੋ ਜ਼ਿਆਦਾ ਈ ਨਾੱਲੇਜ ਏ।
ਨੌਲੇਜ ਚੱਲੋ, ਇਹ ਨੋਰਮਲ ਚੀਜ਼ਾਂ ਆਪਾਂ ਨੂੰ ਪਤਾ ਹੀ ਹੁੰਦੀਆਂ।
ਨਹੀਂ ਹੁਣ ਸਾਡੇ ਇਥੇ ਮੇ ਮੇਰੇ ਹੁਨ ਹੱਸਬੈਂਡ ਫੈੱਕਟਰੀ ਨੇ ਇੱਥੇ ਹੁਣ। ਮਤਲਬ ਪੱਠੀ ਖੈਰ ਚਲਾਂਦੇ ਨਾ ਐਣਾ ਧੂਆਂ-ਧੂਆਂ ਹੁੰਦਾ, ਧੂਆਂ ਹੁੰਦਾ ਵੇ। ਤੇ ਹੁਣ ਸਸ ਪਤਾ ਮਤਲਬ ਖੰਘ ਵੀ ਲੱਗ ਜਾਂਦੀ ਏ। ਸਾਰਿਆਂ ਨੂੰ ਬੱਚੇ ਨੇ ਬੱਚੇ ਵੀ ਨੇ ਮਤਲਬ, ਹੁਣ ਕੰਮ ਵੀ ਜਣਾ ਪੈ ਜ਼ਰੂਰੀ ਹੈ ਵੇ ਤੇ, ਹੁਣ ਕੰਮ ਦੇਖੀ ਕਿ ਹੁਣ
ਨਹੀਂ ਕੰਮ ਵੀ, ਸਾਰੀ ਚੀਜ਼ਾਂ ਜ਼ਰੂਰੀ ਹੈ ਜੀ ਦੇਖੋ ਨਹੀਂ ਮੈਂ ਕਿਹਾ ਸਲਿਊਸ਼ਨ ਚਲੋ ਗੌਰਮੈਂਟ ਨੂੰ ਵੀ ਚਾਹੀਦਾ ਤੇ, ਆਪਾਂ ਲੋਕਾਂ ਨੂੰ ਵੀ ਚਾਹੀਦਾ ਕਿ ਆਪਾਂ ਇਸ ਚੀਜ਼ ਨੂੰ, ਥੋੜ੍ਹਾ ਬੈਟਰ ਸਮਝੀਏ। ਪਰ ਚਲੋ ਆਪਾਂ ਨੂੰ ਆਪ ਤਾਂ, ਸਟਪ ਚੱਕਣਾ ਹੀ ਪੈਣਾ ਆਪਾਂ ਨੂੰ, ਉਹ ਜਿਹੜੀ ਫਾਲਤੂ ਚੀਜ਼ਾਂ ਜਿਹਨੂੰ ਪਤਾ ਕੀ ਇਹ ਚੀਜ਼ਾਂ ਰੀਸਾਈਕਲ ਘੱਟ ਹੁੰਦੀਆਂ ਨੇ, ਜਾਂ ਹਨਾ ਜਾਂ ਮਤਲਬ ਅਸੀਂ ਇਹਨਾਂ ਨੂੰ ਉਦੋਂ ਚੀਜ਼ਾਂ ਨਾ ਹੀ ਲਈਏ, ਜਿਹਦੇ ਨਾਲ ਪੋਲਿਊਸ਼ਨ ਹੋਵੇ ਨਾ ਆਪਣਾ, ਇਨਵਾਇਰਮੈਂਟ ਖਰਾਬ ਹੋਵੇ, ਹੁਣ ਤੁਸੀਂ ਦੇਖੀ ਜਾਉ, ਇਹ ਗਰਮੀ ਕਿੰਨੀ ਵੱਧ ਗਈ ਇਦੇ ਕਰਕੇ
ਹਾਂ ਗਰਮੀ ਤਾਂ, ਬਹੁਤ ਬੜ ਜਾ
ਇਹੀ ਇਨਵਾਇਰਮੈਂਟ ਖ਼ਰਾਬ ਹੋ ਆਪਾਂ, ਟਰੀਜ਼ ਵਗੈਰਾ ਕੱਟ ਰਹੇ ਹਾਂ। ਹਨਾ ਤੇ ਉਹਦੇ ਕਰਕੇ ਹੀ, ਜਿਹੜਾ ਆਪਣਾ ਵਾਤਾਵਰਨ ਹੈਗਾ ਵਾ ਇਹ- ਅਸਲ ਹੋ ਰਿਹਾ ਵਾ, ਵਾਤਾਵਰਨ ਖ਼ਰਾਬ ਹੋ ਰਿਹਾ ਵਾ
ਵਾਤਾਵਰਨ ਤਾਂ ਜ਼ਿਆਦਾ ਹੀ, ਖ਼ਰਾਬ ਹੋ ਗਿਆ ਹੁਣ ਤਾਂ
ਹਾਂਜੀ, ਹੁਣਦੇ ਲੋਕ ਕਿਤੇ ਇਹ ਪੈਂਤੀ ਚਾਲੀ ਮਸਾਂ ਹੀ ਟੈਂਪਰੇਚਰ ਹੁੰਦਾ ਸੀ। ਹੁਣ ਦੇਖੋ, ਪੰਤਾਲੀ, ਛਿਆਲੀ, ਸੰਤਾਲੀ, ਅੜਤਾਲੀ, ਪੰਜਾਹ ਤੇ ਵੀ, ਪਹੁੰਚ ਜਾਂਦਾ ਕਿਤੇ ਕਿਤੇ ਇਹਹੀ ਰੀਜ਼ਨ ਹੈ ਕਿ, ਆਪਣਾ ਜਿਹੜਾ ਕਲਾਈਮੇਟ ਹੈਗਾ ਵਾ, ਜਿਹੜਾ ਵਾਤਾਵਰਨ ਚੇਜ ਹੋ ਰਿਹਾ ਵਾ ਇਹ ਲੋਕਾਂ ਦੀਆਂ ਆਪਣੀਆਂ, ਆਪਣੇ ਲੋਕਾਂ ਦੀਆਂ ਗ਼ਲਤੀਆਂ, ਕਰਕੇ ਹੀ ਹੋ ਰਿਹਾ ਵਾ ਆਪਾਂ, ਪ੍ਰੋਪਰਟੀਆਂ ਘਰ ਪਰਚੇਜ਼ ਕਿ ਘਰ ਪਰਚੇਜ਼ ਕਰੀ ਜਾਂਦੇ ਹਾਂ, ਘਰ ਖਰੀਦੀ ਜਾਂਦੇ ਹਾਂ, ਪਿੰਡ ਜੰਗਲਾਂ ਦੀ ਕਟਾਈ ਕਰੀ ਜਾਂਦੇ ਹਾਂ ਹਨਾ।
ਹਾਂਜੀ- ਹਾਂਜੀ।
ਜਿੱਥੇ ਪੇੜ ਲੱਗੇ ਹੁੰਦੇ ਆ, ਹੁਣ ਤੁਸੀਂ ਦੇ ਪਿੰਡਾਂ ਦੇ ਵਿੱਚ ਅਜੇ ਤੇ ਲਾਚ ਹਾਲੇ ਨਿ ਲੰਚ ਤਾਂ ਕਰ ਲਿਆ ਸੀ
ਅੱਛਾ, ਨਹੀਂ ਵੈਸੇ ਤਾਂ ਨੀ ਕੀਤਾ, ਬ ਹਸਬੈਂਡ ਬੱਚਿਆਂ ਨੂੰ ਖਾਇਆ ਵੈ।
ਓਕੇ- ਓਕੇ ਲੇਟ ਹੀ ਕਰਦੇ ਹੋ ਤੁਸੀਂ ਮਤਲਬ
ਲੇ ਫੈਕਟਰੀ ਵਾਲੇ ਬੰਦੇ ਨੇ, ਨਾ ਲੇਟ ਹੀ ਆਉਂਦੇ ਨੇ,
ਓਕੇ, ਓਕੇ ਲੇਟ ਹੋ ਜਾਂਦੇ ਹੋ ਠੀਕ ਹੈ ਠੀਕ ਹੈ ਪਰ ਖਾਣਾ ਵੀ ਆਪਾਂ ਨੂੰ ਟਾਈਮਲੀ ਖਾੈਣਾ ਚਾਹੀਦਾ, ਦੇਖੋ ਹੁਣ ਤੁਸੀ ਲੇਟ ਖਾਓਗੇ ਤਾਂ, ਰਾਤ ਨੂੰ ਫਿਰ ਤੁਸੀਂ ਵੀ ਲੇਟ ਹੋ ਜਾਓਗੇ। ਓਹਨਾ ਹੀ ਰਾਤ ਨੂੰ ਵੀ ਲੇਟ ਖਾਣਾ ਖਾਓਗੇ? ਤੇ ਫਿਰ ਉਹ, ਡਾਈਜੈਸਟ ਨਹੀਂ ਹੁੰਦਾ ਫਿਰ ਬੋਡੀ
ਅਸੀਂ ਤਾਂ ਲੈ ਲਿਆ ਸੀ, ਅਸੀ ਖਾਂਦੇ ਹੀ ਨ ਕਦੇ ਕਦੇ ਰੋਟੀ ਦੁਪਹਿਰ ਵਾਲੀ ਛੋੜ ਦਿੰਨੇ ਆ ਹੁਣ, ਦੇਖੋ ਨਾ ਬੱਚੇ ਉੱਠਣਗੇ ਉਹਨਾਂ, ਤੁਸੀਂ ਛੱਡ ਕੇ ਆਵਾਂਗੇ ਪੰਜ ਵੱਜ ਜਾਣਗੇ ਆਦੇ -ਆਦੇ ਫਿਰ ਥੋੜੇ ਦੇਰ ਲੇਟਾਂਗੇ, ਤੇ ਛੇ ਵੱਜ ਜਾਣਗੇ, ਬੱਚਿਆ ਨੂੰ ਟਿਊਸ਼ਨ ਤੋਂ ਲੈ ਕੇ ਆਣੇ ਕਦੀ, ਕਦੇ ਛੱਡ ਹੀ ਦਿੰਨੇ ਆ ਛੋੜੋ ਪਰਾ ਰਹਿਣ
ਬਿਜ਼ੀ ਰਹਿੰਦਾ, ਬਿਲਕੁਲ ਜੀ ਬਿਲਕੁਲ।
ਤੇ, ਤੁਸੀਂ -ਤੁਸੀਂ ਮੈਰਿਡ ਹੋ?
ਨਹੀਂ ਮੈਂ, ਅਨ ਮੱਰੀਡ ਹਾ ਜੀ ਬਸ ਜੋਬ ਕਰਦਾ ਵਾਂ ਤੇ ਜੋਬ ਸੋ ਅਤੇ ਆਪਣੀ ਥੋੜ੍ਹੀ ਬਹੁਤ ਸਟੱਡੀ ਕਰ ਲਈ ਦੀ ਹੈ ਤੇ ਉਹ ਵੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਫਰੀ ਟਾਈਮ ਦੇ ਵਿੱਚ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਆਪਣੇ ਇਨਵਾਰਮੈਂਟ ਦੇ ਰਿਗਾਰਡਿੰਗਟ ਤੋਂ ਲਿਆ ਨਾ ਰਿਲੇਟਿਡ ਤਾਂ ਹਰ ਚੀਜ਼ ਤੋਂ ਰਿਲੇਟਿਡ ਕੋਈ ਨਾ ਕੋਈ ਆਪਾਂ ਡਿਸਕਸ ਕਰਦੇ ਰਹਿਣਾ ਚਾਹੀਦਾ ਆਪਾਂ ਨੂੰ, ਕਿ ਨਹੀਂ? ਨੋਲਿਜ ਲੈਣੀ ਚਾਹੀਦੀ। ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਗਾਈਡ ਕਰ ਸਕੀਏ, ਗੱਲ ਨੂੰ ਹਨਾ। ਬੱਚਿਆਂ ਨੂੰ ਗਾਈਡ ਕਰੀਏ ਕਿ ਵੀ ਆ ਚੀਜ਼ ਨਾਲ ਪੋਲਿਊਸ਼ਨ ਹੁੰਦਾ ਵੇ, ਆ ਚੀਜ਼ ਨਾਲ ਇਨਵਾਇਰਮੈਂਟ ਖਰਾਬ ਹੁੰਦੀ ਐ ਕਿ ਪਣੀ ਆਣ ਵਾਲੀ ਜਨਰੇਸ਼ਨ ਦੇ ਲਈ ਬਹੁਤ ਹੀ ਮਤਲਬ ਡੇਂਜਰਸ ਨੇ ਇਹ ਚੀਜ਼ਾਂ ਹਨਾ।
ਹਾਂਜੀ-ਹਾਂਜੀ, ਹੁਣ ਜੇ ਮੇਰੇ ਹਸਬੈਂਡ ਗਾਵਾਂ ਰੱਖੀਆਂ ਹੋਈਆਂ ਨੇ ਉੱਥੇ ਵੀ ਜਿੜੇ ਮਤਬ ਪਾਣੀ ਪਾਣੀ ਦੀ ਬਲੋਕੇਜ ਹੋ ਜਾਂਦੀ ਕਦੇ-ਕਦੇ। ਫੇਰ ਜਿਰ ਬ ਬਾਹਰ ਬੰਦੇ ਨੂੰ ਬੁਲਾਉਣਾ ਪੈਂਦਾ ਵਾ, ਉਹ ਸਹੀ ਕਰਕੇ ਜਾਂਦੇ ਨੇ। ਫੇਰ ਸੜਕਾਂ ਖ਼ਰਾਬ ਹੋ ਜਾਂਦੀਆਂ ਨੇ। ਮਿੱਟੀ ਬਾਹਰ ਮਤਲਬ ਬਾਹਰ ਡਸਟਿੰਗ ਕਰ ਸਭ ਹੋ ਜਾਂਦਾ ਏ।
ਚਲੋ, ਉਹ ਨੀ ਇੰਨਾ ਮੈਂਟ ਕਰ ਪਤਾ ਕਿ ਦੇਖੋ ਜੀ ਜਿਵੇਂ ਕਿ ਹੁਣ ਚਲੋ ਪਾਣੀ ਜਿਵੇਂ ਤੁਸੀਂ ਕਹਿ ਰਹੇ ਹੋ ਪਾਣੀ ਵੀ ਜਿਹੜਾ ਪੋਲਿਊਟ ਹੁੰਦਾ ਵਾ। ਹਨਾ ਖ਼ਰਾਬ ਹੁੰਦਾ ਵਾ ਇਹ ਕਿੱਦਾਂ ਹੁੰਦਾ ਵਾ ਕਿ ਜਿਵੇਂ ਅਸੀਂ ਉਹਦੇ ਵਿੱਚ ਕੋਈ ਕੈਮੀਕਲ ਵਾਲੀ ਚੀਜ਼ਾਂ ਯੂਜ ਕਰਦੇ ਹਾਂ ਵਾਸ਼ ਕਰਦੇ ਹਾਂ ਹਨਾ ਤੇ ਆ ਤੇ ਧਰਤੀ ਦਾ ਪਾਣੀ ਤੁਹਾਨੂੰ ਪਤਾ ਕਿੰਨਾ ਡਾਊਨ ਚਲਾ ਗਿਆ ਵਾ, ਡਾਊਨ ਕਿਉਂ ਜਾ ਰਿਹਾ ਵਾ? ਕਿਉਂਕਿ ਆਪਣਾ ਹੁਣ ਪਹਿਲਾਂ ਰੋਡ ਕੱਚੀਆਂ ਸੜਕਾਂ, ਕੱਚੀਆਂ ਹੁੰਦੇ ਸੀ ਹੁਣ ਸੜਕਾਂ ਪੱਕਾ ਪੱਕੀਆਂ ਕਰ ਦਿੱਤੀਆਂ ਆਪਾਂ ਹਨਾ, ਟਾਇਲਾਂ ਟੂਇਲਾਂ ਲਵਾ ਕੇ, ਜਦੋਂ ਬਰਸਾਤਾਂ ਪੈਂਦੀ ਹੁੰਦੀਆਂ ਨੇ ਤੇ ਉਹ ਪਾਣੀ ਧਰਤੀ ਦੇ ਅੰਦਰ ਨੀ ਜਾਂਦਾ। ਉਹ ਉਪਰ ਹੀ ਪਿਆ ਰਹਿੰਦਾ ਵਾ। ਅੱਗੇ ਕਹਿੰਦੇ ਸੀ ਕੱਚੀਆਂ ਹੁੰਦੀ ਸੀ ਸੜਕਾਂ ਸੁੜਕਾਂ ਤੇ ਧਰਤੀ ਪਾਣੀ ਸੁੱਕ ਲੈਂਦੀ ਸੀ ਉਹ ਵਾਪਸ
ਹੂੰ, ਹੈਲੋ। ਹੂੰ ਹੈਲੋ, ਹਾਂਜੀ ਹੈਲੋ।
ਇਹ ਹੈਲੋ, ਹਾਂਜੀ ਬੋਲੋ ਆ।
ਹਾਂਜੀ-ਹਾਂਜੀ-ਹਾਂਜੀ ਆ ਰਹੀ ਏ, ਤੁਹਾਡੀ ਆਵਾਜ਼ ਕੱਟ ਗਈ ਸੀ ਵਿੱਚ
ਕਈ ਵਾਰ ਨੈਟਵਰਕ ਦਾ ਇਸ਼ੂ
ਹਾਂ ਨੈਟਵਰਕ ਦਾ ਇਸ਼ੂ ਹੁੰਦਾ ਨਾ, ਮੈਂ ਤਾਂ ਆਪਣੇ ਰੂਮ ਚ ਵਾਈਫਾਈ ਥੱਲੇ ਬੈਠੀ ਦੀਆਂ।
ਓਕੇ-ਓਕੇ-ਓਕੇ ਠੀਕ ਐ ਜੀ ਠੀਕ ਐ ਹੁਣ ਤੁਸੀਂ ਦੇਖਣਾ ਕਿ ਹਾਂਜੀ, ਹੁਣ ਤੁਸੀਂ ਦੇਖਿਆ ਹੋਣਾ ਨੋਟ ਕੀਤਾ ਹੋਣਾ ਮੈ ਤੇ ਰੋਡ ਤੇ ਹੈਗਾ ਤੇ ਟ੍ਰੈਫਿਕ ਤੁਹਾਨੂੰ ਆਵਾਜ਼ ਆਂਦੀ ਹੋਣੀ ਥੋੜੀ ਬਹੁਤ ਹਨਾ ਇਹ ਫਿਰ ਟੈ ਟ੍ਰੈਫਿਕ ਵੈਗੇਰਾ ਇ ਇਹਦਾ ਕਰਕੇ ਵੀ ਬਹੁਤ ਡਿਸਟਰਬੈਂਸ ਹੁੰਦਾ ਵਾ ਇਹ ਕੋਈ ਵੀ ਚੀਜ਼ਾਂ ਲਾ, ਹਾਂਜੀ ਹਰ ਚੀਜ਼ ਤੋਂ ਪੋਲਿਊਸ਼ਨ ਮਤਲਬ ਹਰ ਚੀਜ਼ ਤੋਂ ਪੋਲਿਊਸ਼ਨ ਹੋ ਰਿਹਾ।
ਹੁਣ ਤਾਂ ਵੈਸੇ ਵੀ ਗਰਮੀ ਐਡੀ ਏ ਤੇ ਹੁਣ ਤਾਂ ਫੇਸ ਤੇ ਵੀ ਡਸਟਿੰਗ ਚੱਡ ਜਾਂਦੀ ਐ।
ਹਾਂ ਡਸਟ ਵਗੈਰਾ ਦੇਖੋ ਜੀ ਗਰਮੀਆਂ ਚ ਤਾਂ ਇਹ ਦਿੱਕਤ ਫੇਸ ਕਰਨੀ ਹੀ ਪੈਂਦੀਆਂ ਨੇ।
ਹਮ, ਹਾਂਜੀ-ਹਾਂਜੀ।
ਤੇ ਬੰਦਾ ਚਲੋ ਅਵੋਇਡ ਕਰੇ, ਜਿਨ੍ਹਾਂ ਧੁੱਪ ਤੋਂ ਬਚ ਸਕੇ, ਘਰ ਦੇ ਵਿੱਚ ਰਵੇ ਤੇ ਹਨਾ ਆਪਣੇ ਬੱਚਿਆਂ ਨੂੰ ਵੀ ਅੰਦਰ ਰੱਖੇ। ਸਟ ਹੋਵੇ ਅੱਛਾ-ਅੱਛਾ।
ਇਹ ਨੀ ਅੰਦਰ ਡਾਲ।
ਨਈ ਕੀ ਗੱਲ ਕਰ ਰਿਐ ਫਿਰ ਵੀ ਚਲੋ ਆਪਣੇ ਹੱਥ ਇੱਚ ਈ ਹੁੰਦੈ ਬੱਚੇ ਨੂੰ ਕੰਟਰੋਲ ਕਰਨਾ।
ਨਈ-ਨਈ ਫੇਰ ਤੁ ਤੇ ਇੱਕ ਤੋਂ ਚਾ ਬੱਚਾ ਔ ਨਾ ਕੰਟਰੋਲ ਹੋ ਈ ਨਈ ਸਕਦਾ।
ਚਲੋ ਨਈ ਫੇਰ ਵੀ ਡਰ ਤੇ ਵੇਖੋ ਮਾਂ ਪਿਓ ਦਾ ਜ਼ਰੂਰੀ ਐ ਜੀ, ਪੇਰੈਂਟਸ ਦਾ।
ਹਾਂ ਐ ਤੁਆਡੇ ਘਰ ਤਾਂ ਵੈਸੇ ਤਾਂ ਛੋਟਾ ਬੱਚਾ ਵੈਸੇ ਵੀ ਡਰਦਾ ਈ ਨੀ ਐ।
ਹਾਂ ਛੋਟੇ ਬੱਚਿਆਂ ਨੂੰ ਥੋੜ੍ਹਾ ਰੈਂਦੀ ਹੈਗੀ ਏ ਹਾਂ ਛੋਟੇ ਬੱਚੇ ਥੋੜਾ ਜਿਆ ਨਾਲੇ ਮਾਵਾਂ ਤੋਂ ਤਾਂ ਵੈਸੇ ਨਈ ਬੱਚੇ ਕਈ, ਕਈ ਜਗ੍ਹਾ ਤੇ ਡਰਦੇ।
ਹਾਂਜੀ-ਹਾਂਜੀ ਨਈ ਏ ਤੇ ਸ਼ੁਕਰ ਏ ਸਕੂਲ ਖੋਲ ਗਏ ਨੇ ਹੁਣ ਥੋੜੀ ਜਿ ਮਤਲਬ ਹੁਨ ਘਾਰ ਦਾ ਮਾਹੌਲ ਥੋੜੀ ਸ਼ਾਂਤੀ ਦਾ ਹੋਇਆ ਦਾ ਵੇ।
ਔਕੇ ਜੀ ਔਕੇ, ਔਕੇ ਚਲੋ ਵਧੀਆ। ਨਈ ਠੀਕ ਐ ਜੀ ਸਟੱਡੀ ਵੀ ਜ਼ਰੂਰੀ ਐ ਬੱਚਿਆਂ ਵਾਸਤੇ। ਬੱਚੇ ਸਟੱਡੀ ਕਰਨਗੇ ਤਾਂਈਯੋਂ ਕੁਛ ਲਾਈਫ 'ਚ ਆਪਣਾ ਗੋਲ ਸੈੱਟ ਕਰਨਗੇ।
ਹਾਂ ਅਸੀ ਤੇ ਕੈਨੇ ਆਂ ਸਗੋਂ ਪੜ੍ਹ ਲਿਖ ਲਔ ਤੇ ਇਦੇ ਪਾਪਾ ਅੱਗੋਂ ਫੈਕਟਰੀਆਂ ਚਲਾਂ ਜੋਗੇ, ਔ ਵੀ ਜ਼ਰੂਰੀ ਏ।
ਨਈ ਸਟੱਡੀ ਬੋਤ ਜ਼ਰੂਰੀ ਏ ਜੀ ਬੱਚਿਆਂ ਵਾਸਤੇ। ਕਿਸੇ ਵੀ, ਹਰ ਕਿਸੇ ਵਾਸਤੇ ਜ਼ਰੂਰੀ ਏ ਚਾਏ ਆਪਾਂ ਐ, ਚਾਏ ਬੱਚੇ ਹੋਣ ਕੋਈ ਵੀ ਹੋਵੇ। ਸਭ ਲਈ ਪੜ੍ਹਾਈ ਜ਼ਰੂਰੀ ਹੈਗੀ ਆ।
ਨਈ ਪੜ੍ਹਾਈ ਤੇ ਬੋਤ ਜ਼ਰੂਰੀ ਕਿਉਂਕਿ ਪੜ੍ਹਾਈ ਕਿਉਂਕਿ ਅੱਜ ਕੱਲ੍ਹ ਹਿੰਦੀ ਮੀਡੀਅਮ ਤਾਂ ਖਤਮ ਈ ਹੋ ਗਿਐ, ਤਾਨੂੰ ਪਤਾ ਈ ਏ। ਹੁਣ ਤੇ ਇੰਗਲਿਸ਼ ਮੀਡੀਅਮ ਦਾ ਰਿਵਾਜ਼ ਆ ਗਿਆ ਵੇ। ਹਰ ਜਗ੍ਹਾ ਤੇ ਚੱਲਤੀ ਹੈ। ਹਾਂਜੀ-ਹਾਂਜੀ।
ਐਵੀ ਮੈਂਗੇ ਹੋਂਗੇ
ਪੜਾਈਆਂ ਬੜੀ ਮਹਿੰਗੀਆਂ ਹੋ ਗਈਆਂ ਨੇ। ਹਾਂਜੀ।
ਚਲੋ ਹਾਂ ਏ ਤਾਂ ਗੱਲ ਹੈ ਜੀ।
ਹਾਂਜੀ-ਹਾਂਜ ਹੁਣ ਤੇ ਟਿਊਸ਼ਨਾਂ ਵੀ ਔ ਵੀ ਬੋਤ ਮਹਿੰਗੀਆਂ ਹੋ ਗਈਆਂ ਨੇ। ਇੱਕ ਈ ਸਬਜੈਕਟ ਦੇ ਵੱਖਰੇ-ਵੱਖਰੇ ਪੈਸੇ ਲੱਗਦੇ ਨੇ।
ਹਾਂਜੀ-ਹਾਂਜੀ ਬਿਲਕੁਲ ਸਈ ਗੱਲ ਕੈ ਰਏ ਔ।
ਹਾਂਜੀ।
ਅੱਜਕੱਲ ਤੇ ਮੈਮਾਂ ਵੈਸੇ ਕੈ ਦਿੰਦੀਆਂ ਨੇ ਬੱਚਾ ਥੋੜਾ ਵੱਡਾ ਐ ਨਾਲ ਈ ਕੈ ਦੇਣਗੇ ਇਸ ਸਬੈਕਟ ਦੇ ਐ ਪੈਸੇ ਨੇ, ਇਸ ਸਬਜੈਟ
ਜੀ-ਜੀ, ਬਿਲਕੁਲ। ਬਾਕੀ, ਚਲੋ ਤੁਆਡੇ ਨਾਲ ਗੱਲ ਕਰਕੇ ਵਧੀਆ ਲੱਗਿਆ।
ਹਾਂਜੀ-ਹਾਂਜੀ।
ਤੁਸੀ ਰੱਖੋ ਧਿਆਨ ਅਪਣਾ ਤੇ ਅਪਣੇ ਬੱਚਿਆਂ ਦਾ ਵੀ। ਧੁੱਪ ਤੋ ਬਚਾ ਰੱਖੋ, ਪੋਲਿਊਸ਼ਨ ਘੱਟ ਕਰੋ। ਠੀਕ ਐ ਜੀ, ਸ ਸ ਸ੍ਰੀ ਕਾਲ, ਸਸ ਸ੍ਰੀ ਕਾਲ।